ਸਸ ਸ੍ਰੀ ਕਾਲ ਹੋ ਵਧੀਆ ਜੀ ਵਧੀਆ ਤੁਸੀ ਸੁਣਾਓ।
ਬਸ ਵਧੀਆ ਹੋਰ ਕੀ ਚੱਲ ਰਿਹਾ।
ਕੁਛ ਨਹੀਂ ਜੀ ਕੀ ਕਰਨਾ ਅਸੀਂ ਬਸ ਰੋਟੀ ਪਾਣੀ ਖਾ ਕੇ ਵਿਹਲੇ ਹੋਏ ਹਾਂ
ਹਾਂਜੀ ਹੋਰ
ਹੋਰ ਸੁਣਾਓ ਹਾਂਜੀ ਸਭ ਵਧੀਆ ਜੀ ਸਭ ਵਧੀਆ
ਅਛਾ ਹਾਂਜੀ-ਹਾਂਜੀ ਹੋਰ ਗਰਮੀ ਬਾਰੇ ਤੁਹਾਡੇ ਕੋਲ ਕੋਈ ਪੁੱਛਣਾ ਚਾਹੁੰਦੀ ਹਾਂ ਗਰਮੀ ਬੜੀ ਮੈਂ ਕਿਹਾ ਪੈ ਰਹੀ ਅੱਜ-ਕੱਲ੍ਹ
ਹਾਂਜੀ
ਪਸੀਨੇ ਚੋ ਰਹੇ ਨੇ ਇੰਨੇ
ਬਿਲਕੁੱਲ ਬਿਲਕੁੱਲ ਬੱਸ ਸਰੀਰ ਵੀ ਵੇਖੋ ਪਿੱਤ ਨਾਲ ਭਰੇ ਪਏ ਨੇ
ਹਾਂਜੀ ਉਹ ਆ ਬੱਚੇ ਵੀ ਸੋਚਦੇ ਨੇ ਕਿ ਬਾਰਿਸ਼ ਵਗੈਰਾ ਆਏ ਅਸੀਂ ਨਹਾਈਏ ਇੰਨੀ ਮੰਮਾ ਗਰਮੀ ਹੋਈ ਪਈ ਹੈ
ਹਾਂ ਤੇ ਹੈ ਹੀ ਗਰਮੀਂ ਤੇ ਚਲੋ ਨਹਾਈਏ ਤੇ ਠੀਕ ਕਿ ਬਰਸਾਤਾਂ ਹੀ ਨਹੀਂ ਆਉਂਦੀਆਂ ਵੀਆਂ ਤੇ ਨਹਾਉਣਾ ਕਿੱਥੇ ਬੱਚਿਆਂ ਨੇ
ਕਨੀ ਵਿੱਚ ਵਿਚ ਆ ਵੀ ਜਾਂਦੀ ਨਾ ਭੈਣਜੀ ਬਈ ਜਿਵੇਂ ਕੀ ਤੇਜ਼ ਨਹੀਂ ਆਉਂਦੀ ਮਾੜੀ ਮੋਟੀ
ਉਹ ਤੇ ਜੀ ਉਹ ਤੇ ਭੜਾਸ ਕਰਨ ਆਉਂਦੀ ਹੈ ਗਰਮੀਂ ਨਾ
ਹਾਂਜੀ ਇਹੀ ਗੱਲ ਨਾ
ਸਹੀ ਗਰਮੀਂ ਸਹੀ ਬਾਰਿਸ਼ ਨਹੀਂ ਆਉਂਦੀ ਪਈ ਬਰਸਾਤ ਆਏ ਖੁੱਲ੍ਹ ਕੇ
ਪਰ ਕਹਿੰਦੇ ਨੇ ਹਫ਼ਤੇ ਬਾਅਦ ਲੱਗਣੀ ਬਾਰਿਸ਼ਾਂ ਵੇਖੋ ਹੁੱਣ ਕੀ ਹਿਸਾਬ ਐ ਝੜ ਝੜ ਬੰਦੇ ਪਏ ਨੇ ਫਿਰ ਉਸ ਤੋਂ ਬਾਅਦ ਗੁੰਮੇ ਇੰਨੇ ਹੋਏ ਪਏ ਨੇ ਪੁੱਛੋ ਕੁੱਛ ਨਾ
ਛੋਟੇ ਛੋਟੇ ਹੋ ਨਾ ਅਸੀਂ ਸਿਰ 'ਤੇ ਲਿਫਾਫੇ ਪਾ ਕੇ ਨਾ ਨਿੱਕਰਾਂ ਪਾ ਕੇ ਆਪਣੇ ਘਰ ਤੋਂ ਜਦੋਂ ਜਿੱਦਾਂ ਆਪਣੇ ਘਰ ਤੋਂ ਅਸੀਂ ਲਾ ਲਈਏ ਨਾ ਬੜੀ ਦੂਰ ਦੂਰ ਚੱਲ ਜਾਣਾ ਆਪਾਂ ਪਾਣੀ ਚਿੱਕੜ ਦੇ ਵਿੱਚੋਂ ਨਿਕਲ ਕੇ ਜਾਣਾ ਅਸੀਂ ਤੇ
ਹਾਂਜੀ ਭੈਣਜੀ ਪਤਾ ਕੀ ਏ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਤੇ ਉਸ ਟਾਈਮ ਬਾਰਿਸ਼ਾਂ ਬੜੀ ਵਧੀਆ ਆਉਦੀਆਂ ਹੁੰਦੀਆਂ ਸੀ ਇਹਨੀਆਂ ਖੁੱਲ ਕੇ ਓਲੇ ਪੈਣੇ ਬੱਚਿਆਂ ਨੇ ਓਲੇ ਖਾਣੇ ਥੱਲੋਂ ਚੁੱਕ ਚੁੱਕ ਕੇ ਅਸੀਂ ਇੰਨੀ ਵਧੀਆ ਬਾਰਿਸ਼ ਲੱਗਣੀ ਸਾਨੂੰ ਤੇ ਬਾਰਿਸ਼ ਦੇ ਮੌਸਮ ਚ ਸਾਡਾ ਮਨ ਕਰਦਾ ਹੁੰਦਾ ਸੀ ਕਿ ਅਸੀਂ ਹੁਣ ਮੰਮ ਪਕੌੜੇ ਵਗੈਰਾ ਖਾ ਲਈਏ
ਸਹੀ ਹੈ ਸਹੀ ਹੈ
ਤੇ ਬਈ ਹੁਣ ਚਾਹ ਹੋ ਜੇ ਸਾਡੇ ਨਾਲ
ਹਾਂ ਅਸੀਂ ਤੇ ਆਪ ਚਾਹ ਬਰਸਾਤ ਬਾਅਦ 'ਚ ਆਣੀ ਪਹਿਲੇ ਚਾਹ ਪਕੌੜੇ ਖਾਣੇ
ਕਈਆਂ ਨੇ ਖਾਣਾ ਦੁੱਧ ਚ ਜਲੇਬੀਆਂ ਪਾ ਕੇ ਖਾਣੀਆਂ ਕਹਿੰਦੇ ਬਰਸਾਤ ਬਰਸਾਤ ਦੇ ਮੌਸਮ ਚ ਜਲੇਬੀਆਂ ਵੀ ਗਰਮ ਗਰਮ ਬੜੀ ਸਵਾਦ ਲੱਗਦੀਆਂ ਨੇ ਤੇ ਹਾਂਜੀ ਹਾਂਜੀ ਉਹ ਫਿਰ ਕਹਿੰਦੇ ਨੇ ਚਲੋ ਸਿਆਣੇ ਕਹਿੰਦੇ ਨੇ ਜਲੇਬੀਆਂ ਦੁੱਧ ਚ ਪਾ ਕੇ ਖਾਣੀਆ ਬੜੀ ਵਧੀਆ ਲੱਗਦੀਆਂ ਨੇ ਵਧੀਆ ਗੱਲ ਹੈ
ਸਿਆਣਿਆਂ ਦੇ ਸਵਾਦ ਹੀ ਵੱਖਰੇ ਨੇ ਜੀ ਸਾਡੀ ਵੀ ਮੰਮੀ ਹੈਗੀ ਹੈ ਘਰ ਸੱਸ ਹੈਗੀ ਸਾਡੀ ਅਤੇ ਉਹ ਤੇ ਆਪਣਾ ਮਿੱਠਾ ਤਾਂ ਮੈਂ ਕਹਿੰਦੀ ਐਵੇਂ ਖਾਂਦੇ ਨੇ ਜਿਵੇਂ ਕੋਈ ਕੀੜੀ ਨਹੀਂ ਪੈਂਦੀ ਮਿੱਠੇ ਨੂੰ
ਭੈਣਜੀ ਮੇਰੀ ਗੱਲ ਸੁਣੋ ਨਾ ਮੇਰੀ ਸੱਸ ਹੈਗੀ ਆ ਮੇਰੀ ਸੱਸ ਨਾ ਕਿਨਾ ਮਿੱਠਾ ਖਾਂਦੀ ਦੇਖੋ ਹੁਣ ਚਾਹ ਹੈਗੀ ਜਿੱਦਾਂ ਉਹਨਾਂ ਨੂੰ ਮਿੱਠਾ ਨਾਲ ਚਾਹੀਦਾ ਹੈ
ਅੱਛਾ ਜੀ ਚਾਹ ਨਾ ਮਿੱਠਾ ਖਾਂਦੀ ਤੁਹਾਡੀ ਸੱਸ
ਤੇ ਹਾਂਜੀ ਜੀ ਮੇਰੇ ਸੱਸ ਚਾਹ ਨਾਲ ਮਿੱਠਾ ਖਾਂਦੇ ਨੇ ਤੇ ਅਸੀਂ ਕਿੰਨੀ ਵਾਰੀ ਕਿਹਾ ਵੀ ਟੇਸਟ ਤੇ ਆਉਂਦਾ ਨੀ ਅੱਗੋਂ ਕਹਿੰਦੇ ਨੇ ਸਾਨੂੰ ਤੁਹਾਨੂੰ ਨੀ ਆਉਂਦਾ ਮੈਨੂੰ ਤੇ ਆਉਂਦਾ ਟੇਸਟ
ਹਾਂ ਇਹ ਵੀ ਸਹੀ ਹੈ ਜੀ ਉਹਨਾਂ ਦੇ ਸਵਾਦ ਹੀ ਵੱਖਰੇ ਨੇ
ਉਹੀ ਨਾ ਅੱਜ ਕੱਲ੍ਹ ਦੇ ਬਜ਼ੁਰਗ ਤੇ ਤੁਹਾਨੂੰ ਪਤਾ ਹੀ ਹੈ ਫਿਰ
ਸਹੀ ਬਜ਼ੁਰਗ ਨੇ ਤੇ ਸਾਡੇ ਵੀ ਇਹੀ ਹਾਲ ਹੈ ਜੀ ਮੈਂ ਘਿਓ ਕੱਢਾ ਨਾ ਜਦੋਂ ਅਤੇ ਮੈਂ ਛਿੱਡੀ ਰੱਖਣੀ ਹਾਂ ਕਿ ਚੱਲ ਮੈਂ ਬਾਅਦ 'ਚੋਂ ਖਾਨੀ ਹਾਂ ਅਤੇ ਉਹ ਮੰਮੀ ਕੀ ਕਰਦੇ ਨੇ ਪਹਿਲੇ ਚੁੱਕ ਕੇ ਖਾ ਜਾਂਦੇ ਨੇ
ਉਹ ਭੈਣਜੀ ਉਹ ਘਿਓ ਤੇ ਬੜਾ ਸਵਾਦ ਲੱਗਦੀ ਏ ਛਿੱਡੀ, ਜਹਿੜੀ ਘਓ ਆਲੀ ਹੁੰਦੀ ਬੜੀ ਸਵਾਦ ਲੱਗਦੀ ਜੇ। ਪਰ ਸਾਡੇ ਘਰ ਐਵੇ ਅਸੀ ਕੱਢਦੇ ਜ਼ਰੂਰ ਹੈਗੇਆਂ, ਪਰ ਬੱਚੇਆਂ ਨੂੰ ਦਿਨੇ ਆਂ ਆਪ ਘਟ ਈ ਖਾਈ ਦੀ ਬੱਚੇਆਂ ਨੂੰ ਦੇਈ ਦੀ ਏ, ਬਈ ਚਾੱਲ ਫੇਰ ਥੋੜੇ ਤਾੱਨ ਪੇਟ ਤੇ ਲੱਗੇ, ਬੱਚੇ ਚੂਏ, ਚੂਏ ਜੇ ਬੱਚੇ ਨੇ ਅੱਜ-ਕੱਲ ਦੇ ਤੇ
ਆਪਨੇ ਕੋਲੋਂ ਤੇ ਖਾਧੀ ਵੀ ਨੀ ਜਾਂਦੀ, ਨਿਰਾ ਤੇ ਘਯੋ ਹੁੰਦਾ ਓ
ਹਾਂਜੀ, ਓਈ ਨਾ ਬਸ ਓ ਤੁਹਾਨੂੰ ਪਤਾ ਫੇਰ ਸਿਆਨੀਆਂ ਚੰਗਾ ਖਾ ਲੈਂਦੀਆਂ ਨੇ ਬਾਦ ਚ ਫੇਰ ਪ੍ਰੇਸ਼ਾਨ ਹੁੰਦੀਆਂ ਨੇ। ਨਈ- ਨਈ
ਕਦੀ ਕੱਢੀਏ ਤੇ ਜੇ ਤੇ ਏਨਾਂ ਮੇਰੇ ਸਰਦਾਰ ਜੀ ਨੇ ਖਾਨੀ ਹੋਏ ਤੇ ਏਨਾਂ ਨੂੰ ਦੇ ਦੇਦੀ ਏ, ਨਈ ਤੇ ਫੇਰ ਮੰਮੀ ਤੇ ਲੱਭਨ ਨੀ ਦਿੰਦੇ।
ਤੁਹਾਨੂੰ ਪਤਾ ਸਾਡੇ ਐ ਸਰਦਾਰ ਜੀ ਖਾਂਦੇ ਤੇ ਹੈ ਨੀ
ਅੱਛਾ ਜੀ।
ਸਾਡੇ ਐ ਸਰਦਾਰ ਜੀ ਨਿ ਹਾਂਜੀ, ਸਾਡੇ ਸਰਦਾਰ ਜੀ ਬਸ ਤੁਹਾਨੂੰ ਪਤਾ, ਹਲਕਾ ਫੁਲਕਾ ਖਾਨਾ ਈ ਖਾਂਦੇ ਨੇ ਓ
ਚਲੋ, ਹਲਕਾ ਫੁਲਕਾ ਈ ਚਾਈਦਾ ਵੈਸੇ ਨਾ, ਅੱਜ-ਕੱਲ ਸ਼ਰੀਰਾਂ ਚ ਹੈ ਕੀ ਏ। ਹਲਕਾ ਫੁਲਕਾ ਖਾਓ ਤੰਦਰੁਸਤ ਰਓ, ਕੀ ਫੈਦਾ ਏਡੇ ਭਾਰੇ- ਭਾਰੇ ਅੰਦਰ ਮੈਦੇ ਸੁੱਟਨ ਦਾ
ਹਾਂਜੀ।
ਸਰੀਰ ਨੂੰ ਰੋਗ ਈ ਲੱਗਨੇ ਨੇ ਫੇਰ
ਹਾਂ। ਬਸ ਪਰੇਸ਼ਾਨੀਆਂ ਤੇ ਬਾਚੋ ਆਪ ਨੂੰ ਈ ਹੁੰਦੀਆਂ ਨੇ ਨਾ।
ਬਸ ਜੀ ਹੋਰ, ਹਲਕਾ ਫੁਲਕਾ ਖਾਓ ਆਜ ਅੱਜ-ਕੱਲ ਦੇ ਮੋਸਮ ਚ ਘੀਏ ਖਾਓ, ਤੋਰੀਆਂ ਖਾਓ।
ਬਸ ਖਾਨ ਵਾਲੀਆਂ ਚੀਜ਼ਾਂ ਲੋਕ ਖਾਂਦੇ ਨੀ ਨਾ, ਘੀਆ ਬਨਾ- ਬਨਾ ਸੁਟਨਾ ਪੈਂਦਾ। ਸੁੱਟਣ ਨੂੰ ਜਾਂਦਾ, ਪਰ ਹੁਣ ਅੱਜ-ਕੱਲ ਤੇ ਮੈਂ ਤੇ ਕੈ ਦਿੱਤਾ ਹੋਯਾ, ਮੈਂ ਕੀ ਸਬਜ਼ੀਆਂ ਸੁੱਟਣੀਆਂ ਆਟੇ ਚ ਗੁੰਨੋ ਘੀਆ ਏ ਰੋਟੀਆਂ ਖਾਓ ਤਾਂ ਸਵਾਦ ਆਂਦਾ ਏਨਾਂ ਦਾ
ਅਜਕਲ ਤੰਦਰੁਸਤ ਵੀ ਓਈਓ ਈ ਏ, ਜੈੜਾ ਉਬਲੀਆਂ ਸਬਜ਼ੀਆਂ ਖਾਂਦਾ ਪਿਆ। ਤੇ ਜੇੜਾ ਤੇ ਐ ਖਾਂਦਾ ਪਿਆ ਬਾਰ ਦਾ ਨਾ ਜੀ ਨਾ, ਆੱਜ-ਕਾੱਲ ਕੋਨ ਖਾਂਦਾ ਜੇ
ਖਾਂਦਾ ਆੱਜ-ਕਾੱਲ ਤੇ ਮੈਗੀਆਂ ਦੇ ਦੋ, ਤੇ ਨਾਲ ਰੋਟੀ ਦੇ ਦੋ, ਨਾਨ ਦੇ ਦੋ ਪਾਪੜ ਜਦੋ ਲਿਜਕ ਤੇ, ਤਾਂ ਕਿਤੇ ਰੋਟੀ ਅੰਦਰ ਲੰਘਨੀ ਏ।
ਹਾਂ, ਸਈ ਸਾਡੇ ਘਰ ਨੀ ਵੇਖਲੋ ਸਾਡੇ ਸਰਦਾਰ ਜੀ ਨੇ ਸਬਜ਼ੀ ਨਾ ਵੀ ਬਨਾਈ ਹੋਏ ਨਾ ਓਨਾਂ ਨੇ ਕੈਨਾ ਜੀ ਮੈਨੂੰ ਫੁਲਕੇ ਤੇ ਘਓ ਲਾਦੋ, ਤੇ ਉੱਤੇ ਲੁਨ ਮਰਚ ਲਾਦੋ। ਉਹ ਤੇ ਐਵੇਂ ਖਾ ਕੇ ਖੂਸ਼ ਹੋ ਜਾਂਦੇ ਨੇ, ਮਲਬ ਏਨੂੰ ਤਾੰਗ ਨੀ ਕਰਦੇ ਨਾ ਜਿਵੇਂ ਕੈ ਸਕਦੇ ਆਂ ਅਸੀ
ਹੂੰ- ਹੂੰ।
ਤੇ ਬਾਕੀਆਂ ਦੇ ਬਾੱਸ ਡਰਾਮੇ ਹੁੰਦੇ ਨੇ, ਅਸੀ ਪਿੰਡੀ ਨੀ ਖਾਨੀ, ਅਸੀ ਐ ਨੀ ਖਾਨਾ
ਬਸ ਹੁਨ ਅਗੋ ਆਪਨਾ ਹੁੰਦਾ, ਮਾਨ ਹੁੰਦਾ ਨਾ, ਹੁਨ ਕੀ ਹੈ ਕਾੱਰ ਸਕਦਾ ਬੰਦਾ ਹੁਨ ਕਈਆਂ ਨੂੰ ਪਸੰਦ ਨੀ ਹੁੰਦੀ ਨਾ ਪਿੰਡੀਆਂ।
ਤੇ ਦਾਲ ਨੂੰ ਮੂ ਨੀ ਲਾਂਦੇ ਵੇਖ ਲੋ, ਕਈ ਐਸੇ ਵੀ ਹੈਗੇ ਨੇ
ਹਾਂ, ਪਰ ਹੁਨ ਮਾੱਨ ਹੁੰਦਾ ਨਾ, ਕੀ ਕਰੇ ਬੰਦਾ ਕੋਈ, ਹੁਨ ਨੀ ਖਾ ਸਕਦੇ।
ਚਲੋ ਦਾਲਾਂ ਦੇ ਵਿੱਚ ਤੇ ਪ੍ਰੋਟੀਨ ਹੁੰਦਾ ਏ ਜੀ।
ਪ੍ਰੋਟੀਨ ਹੁੰਦਾ ਹੁਨ ਸਾਨੂੰ ਕਈਆਂ ਨੂੰ ਖਾ ਕੇ ਦਰਦ ਹੋਨ ਲਗ ਜਾਂਦੀ ਹੁਨ, ਬੰਦਿਆ ਦਾ ਸਰੀਰ ਹੁੰਦਾ
ਨਾ ਜੀ ਦੇਖੋ ਦਾਲਾਂ ਤੇ ਖਾਣਿਆਂ ਚਾਈਦਿਆਂ ਦੇਖੋ, ਏਦੇ ਏ ਨ ਗੋਡੇਆਂ ਦੇ ਜੇੜੇ ਅ ਜੋੜ ਵਗੈਰਾ ਨੋਨ ਵੈੱਜ ਮੈਂ ਕੈਨੀ ਨੋਨ ਵੈੱਜ ਤੋ ਚੰਗੀ ਕੋਈ ਚੀਜ਼ ਨੀ ਹੋਨੀ ਜੀ।
ਨਈ- ਨਈ ਭੈਣ ਜੀ ਏ ਸਾਨੂੰ ਪਸੰਦ ਨੀ ਹੈਗੀ।
ਚਲੋ ਉਹ ਤੁਹਾਡੀ ਮਰਜ਼ੀ, ਵੈਸੇ ਆਪਾਂ ਇੱਕ ਗਲ ਕਰਦੇ ਐਂ। ਬਈ ਨੋਨ ਵੈਜ ਜਿਹੜਾ ਹੈ ਨਾ ਸਰੀਰ ਲਈ ਬਹੁਤ ਜ਼ਰੂਰੀ ਹੈ ਜੇ ਆਪਣੇ ਸਰੀਰ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਉਹ ਉਹਦੀ ਰਿਕਵਰੀ ਕਰਦਾ
ਪਰ ਭੈਣ ਜੀ ਜਿਹੜਾ ਕੋਈ ਖਾਂਦਾ ਹੀ ਨਾ ਹੋਵੇ ਤੇ ਫੇਰ ਉਹਦੇ ਉਹਨੂੰ ਅੱਛਾ ਹੀ ਨਹੀ ਲੱਗਦਾ
ਚਲੋ ਨਾ ਖਾਂਦਾ ਹੋਏ ਤਾਂ ਖਾ ਲਏ ਜੀ ਚੰਗੀ ਚੀਜ਼ ਹੈ ਫਿਰ ਮਾੜੀ ਥੋੜ੍ਹਾ ਨਾ ਹੈਗੀ
ਨਾ ਜੀ ਜੀਵ ਹੱਤਿਆ ਕਰਕੇ ਖਾਣੀ ਕੋਈ ਚੰਗੀ ਗੱਲ ਨੀ ਹੈਗੀ ਭੈਣਜੀ ਅਗਲਾ ਜਨਮ, ਅਗਲਾ ਜਨਮ ਵੀ ਸਾਨੂੰ ਪਤਾ ਨੀ ਕੈਸਾ ਮਿਲਣਾ ਕੈਸਾ ਨੀ ਮਿਲਣਾ ਇਹ ਵੀ ਤੇ ਗੱਲ ਭੈਣਜੀ, ਉਹ ਤੇ ਗੱਲ ਠੀਕ ਰੱਬ ਦੇ ਰੰਗ ਨੇ ਪਰ ਇਹ ਚੀਜ਼ ਅੱਛੀ ਨੀ ਲੱਗਦੀ ਨਾ ਭੈਣ ਜੀ
ਅਸੀਂ ਲੋਕ ਤੇ ਇੱਥੇ ਸਿਰਫ਼ ਆਪਣਾ ਉਹੀ ਖਾਂਦੇ ਹਾਂ ਚਿਕਨ ਹੀ ਖਾਂਦੇ ਹਾਂ ਤੇ ਤੁਸੀਂ ਦੇਖੋ ਬਾਹਰਲੇ ਦੇਸ਼ਾਂ ਚ ਲੋਕ ਕੇਕੜੇ ਖਾਂਦੇ ਨੇ, ਕੋਕਰੇਚ ਖਾਂਦੇ ਨੇ ਉਹ ਔਕਟੋਪਸ ਖਾਂਦੇ ਨੇ ਮਤਲਬ ਕਿ ਅਸੀਂ ਤਾਂ ਚਲੋ ਇੱਕ ਹੈ ਸਿਰਫ ਸਾਡੇ ਇੱਥੇ ਤਾਂ ਇਹੀ ਮੇਨ ਚੱਲਦਾ ਤੇ ਅਸੀਂ ਲੋਕ ਖਾਂਦੇ ਵੀ ਇਹੀ ਹੋਵਾਂਗੇ ਜਾਂ ਘਰ ਦੇ ਵੀ ਇਹੀ ਉਹ ਖਾਂਦੇ ਹੋਣਗੇ ਬਾਹਰ ਲੋਕੀ ਤੇ ਇਹੋ -ਇਹੋ ਜਿਹੀ ਚੀਜ਼ ਸੱਪ ਖਾਂਦੇ ਨੇ ਤੁਸੀਂ ਹਿਸਾਬ ਲਾਓ
ਹਾਂਜੀ ਉਹੀ ਗੱਲ ਨਾ ਖਾਣ ਵਾਲੇ ਖਾਂਦੇ ਨੇ ਪਰ ਅਸੀਂ ਨਹੀਂ ਖਾ ਸਕਦੇ ਨਾ ਸਾਡਾ ਮਨ ਨੀ ਹੈਗਾ, ਜੀਵ ਹੱਤਿਆ ਕਰਕੇ ਖਾਣੀ ਭੈਣ ਜੀ ਕੋਈ ਚੰਗੀ ਗੱਲ ਥੋੜ੍ਹੀ ਹੈ, ਅਸੀਂ ਕਹਿੰਦੇ ਹਾਂ ਕਿ ਅਸੀਂ ਖਾਦ ਦਾ ਸਾਡੇ ਤਨ ਪੇਟ ਇਹੀ ਪੇਟ ਦੇ ਅੰਦਰ ਜਾ ਕੇ ਉਹ ਚਰਬੀ ਬਣ ਜਾਂਦੀ
ਚਲੋ ਇਹ ਇਹਦੇ ਨਾਲ ਤਾਂ ਕੋਈ ਦਿੱਕਤਾਂ ਨਹੀਂ ਜੀ ਸਗੋਂ ਸਰੀਰ ਦੀ ਰਿਕਵਰੀ ਕਰਦਾ ਐਸੀ ਕੋਈ ਗੱਲ ਨਹੀਂ
ਕਈਆਂ ਨੂੰ ਆ ਵੀ ਜਾਂਦੀ, ਕੋਈ ਐਸੀ ਗੱਲ ਨੀ ਹੈ
ਚਲੋ ਆਪਣਾ-ਆਪਣਾ ਬਸ ਜੇ ਦਿਮਾਗ ' ਰੱਖਿਆ ਨਾ ਸਾਨੂੰ ਇਹ ਚੀਜ਼ ਨੇ ਇਹ ਦਿੱਕਤ ਏ ਤੇ ਉਹ ਆਉਣੀ-ਆਉਣੀ ਹੋਰ ਕੁਛ ਨਹੀਂ ਬੇਚਿੰਨਤ ਹੋ ਕੇ ਖਾਓ ਮਜ਼ੇ ਨਾਲ ਕੋਈ ਦਿੱਕਤ ਨਹੀ ਆਉਂਦੀ
ਹਾਂਜੀ -ਹਾਂਜੀ ਇਹ ਤੇ ਹੈ।
ਹੋਰ ਸੁਣਾਓ
ਸੁਣਾਓ ਬਸ, ਹੁਣ ਮੇਰੀ ਸੱਸ ਵੀ ਆਉਣ ਵਾਲੀ ਗ ਗੁਰਦੁਆਰੇ ਤੋਂ ਆ ਗਏ ਤੇ ਨੇ, ਤੇ ਹੁਣ ਦੇਖਦੇ ਹਾਂ ਚਾਹ ਪਾਣੀ ਦਾ ਕੁਛ ਚਾਹ ਪੀਣੀ ਹੋਣੀ ਹੈ ਸੱਸ ਨੇ ਜਾਂ ਰੋਟੀ ਖਾਣਗੇ ਅ ਜਿੱਥ ਅੱਜ ਗੁਰਦੁਆਰੇ ਹਾਂਜੀ ਅੱਜ ਚੁਪਹਿਰਾ ਸਾਹਿਬ ਸੀ ਨਾ
ਅੱਛਾ ਜੀ ਚੁਪਹਿਰਾ ਸਾਹਿਬ ਹੁੰਦਾ ਆਪਣੇ ਗੁਰਦੁਆਰੇ
ਗਏ ਸੀ ਫਿਰ ਮੈਂ ਕਿਹਾ ਚਲੋ ਆ ਲਣ ਫਿਰ ਰੋਟੀ ਪਾਣੀ ਦਿੰਦੇ ਆਾਂ
ਅੱਛਾ ਜੀ ਲਗਾਵ ਹੈ ਤੁਹਾਡਾ ਆਪਣੀ ਸੱਸ
ਹਾਂਜੀ ਲਗਾਵ ਚ ਦੇਖੋ ਨੂੰਹਾਂ ਨੂੰ ਹੁੰਦਾ ਹੈ ਕਿਹੜੀ ਨੂੰਹ, ਨੂੰਹ ਨੀ ਹੁੰਦਾ
ਹਾਂਜੀ
ਛੋਟੀਆਂ ਨੂੰ ਉਓਦੋਂ ਜ਼ਿਆਦਾ ਹੁੰਦਾ ਏ ਵੱਡੀਆਂ ਤੇ ਫੇਰ ਤੁਹਾਨੂੰ ਪਤਾ ਏਦਾਂ ਹੀ ਰਹਿ ਜਾਂਦੀਆਂ ਨੇ
ਚਲੋ ਬਾਕੀ ਪਤਾ ਕੀ ਹੁੰਦਾ ਜੇ ਜਿੰਨਾ ਮਰਜ਼ੀ ਕਰ ਲਓ ਕਦਰ ਨਹੀਂ ਹੁੰਦੀ ਜੇ ਹੋਰ ਕੁਛ ਨਹੀਂ ਹੁੰਦਾ
ਤੇ ਭੈਣ ਜੀ ਤੁਹਾਡੀ ਗੱਲ ਠੀਕ ਏ ਉਹ ਤੇ ਗੱਲ ਠੀਕ ਹੈ ਹੋਰ ਸੁਣਾਓ ਹੈਲੋ? ਹੈਲੋ-ਹੈਲੋ? ਹੈਲੋ? ਹੈਲੋ? ਹੈਲੋ? ਹਮ ਹੈਲੋ?